ਹੈਲੋ ਹਾਂਜੀ ਛਸ਼੍ਰੀ ਕਾਲ ਜੀ। ਹੈਲੋ ਅਵਾਜ਼ ਆ ਰਹੀ ਐ।
ਹੈਲੋ।
ਹੈਲੋ, ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਐ।
ਕੱਟ ਰਹੀ ਐ।
ਕੱਟ ਰਹੀ ਐ, ਹੁਣ ਕਲੀਅਰ ਐ।
ਹਾਂ ਹੁਣ ਠੀਕ ਐ।
ਹੋਰ ਠੀਕ ਓ ਤੁਸੀਂ?
ਹੈਲੋ।
ਹੈਲੋ।
ਹਾਂ ਹੁਣ ਠੀਕ ਐ ਹਾਂ ਠੀਕ ਆ।
ਤੁਹਾਡੀ ਪਿੱਛੋਂ ਅਲੱਗ ਅਵਾਜ਼ ਆ ਰਹੀ ਏ, ਕਿਤੇ ਹੋ ਤੁਸੀਂ?
ਨਾ।
ਅੱਛਾ, ਹੋਰ ਘਰ ਸਭ ਠੀਕ ਨੇ।
ਹਾਂ, ਬੱਸ ਠੀਕ।
ਹੋਰ ਨਾਸਾ ਵਗੈਰਾ ਕਰ ਲਿਆ ਸੀ।
ਨਾ। ਹੋਣਾ ਹੀ ਹੈ ਲੈਟ ਜਾਓ ਔਰ ਮਜ਼ੇ ਲੋ, ਨਾ।
ਐੰਨਾ ਲੇਟ।
ਕੀਤਾ ਨੀ ਅਜੇ, ਤਬੀਅਤ ਖਰਾਬ ਏ।
ਅੱਛਾ, ਕੀਤਾ ਨੀ, ਜਾਂ ਬਣਿਆ ਨੀ ਹਜੇ।
ਤਬੀਅਤ ਖ਼ਰਾਬ ਏ ਖਾਇਆ ਨੀ।
ਅੱਛਾ।
ਦੀਦੀ ਚੰਡੀਗੜ੍ਹ ਭਾਗਣੇ ਦੀ ਜ਼ਰੂਰਤ ਨਹੀਂ ਹੈ। ਹਰ ਵਖਤ ਹਾਂ ' '
ਆਵਾਜ਼ ਆ ਰਹੀ ਐ ਤੁਹਾਡੇ ਬੈਕ 'ਚ' ਬਹੁਤ ਜ਼ਿਆਦਾ ਆਵਾਜ਼ ਆ ਰਹੀ ਐ ਕਿਧਰੇ ਅਲੱਗ ਸਾਈਡ ਆ ਜਾਓ।
ਹੁਣ ਠੀਕ ਏ।
ਹੈਲੋ।
ਹੁਣ ਠੀਕ ਏ।
ਹਾਂਜੀ। ਹੋਰ ਕੀ ਕਰ ਰਹੇ ਸੀ।
ਮੋਬਾਈਲ ਚਲਾ ਰਿਹਾ।
ਕੀ ਕਰ ਰਹੇ ਸੀ।
ਮੋਬਾਈਲ।